ਹਾਂਜੀ, ਸਸ ਸ਼੍ਰੀ ਕਾਲ ਜੀ।
ਹਾਂਜੀ, ਸਸ ਸ਼੍ਰੀ ਕਾਲ।
ਔਰ ਕੀ ਹਾਲ ਚਾਲ ਨੇ?
ਹਾਂਜੀ-ਹਾਂਜੀ, ਮੈਂ ਬੋਤ ਵਧੀਆ। ਤੁਸੀਂ ਸੁਣਾਓ?
ਹਾਂਜੀ, ਵਧੀਆ-ਵਧੀਆ, ਮੈਂ ਵੀ ਵਧੀਆ। ਤੁਸੀਂ ਦੱਸੋ ਘਰ ਪਰਿਵਾਰ ਕਿੱਦਾਂ ਸਭ?
ਹਾਂਜੀ ਸਭ ਵਧੀਆ।
ਨੀ ਮੈਂ ਫੋਨ, ਮੈਂ ਕਾ ਚਲੋ ਵੇਲਾ ਬੈਠਾ ਸੀਗਾ ਤਾਨੂੰ ਫੋਨ ਕਰ ਦਾਂ। ਮੈਂ ਕਾ ਪਤਾ ਕੀ ਅੱਜ ਕੱਲ ਨਾ ਦੇਖੋ। ਜਲਦੀ ਉੱਠਨ ਦੇ ਨਾ ਕਾਫੀ ਫੇਦੇ ਹੈਗੇ ਨੇ। ਵੇਕਿੰਗ ਅਪ ਅਰਲੀ ਮੋਰਨਿੰਗ। ਮਤਲਬ ਜਲਦੀ ਉੱਠਨ ਦੇ ਕੀ-ਕੀ ਫੇਦੇ ਨੇ, ਦੇਖੋ ਪਤਾ ਕੀ ਅੱਜ ਕੱਲ ਦੀ ਜੇੜੀ ਜਨਰੇਸ਼ਨ ਐ ਕਾਫ਼ੀ ਲੇਜ਼ੀ ਹੋ ਗਈ ਏ। ਕਿਉਂਕਿ ਜਲਦੀ ਉੱਠ ਨੀ ਪਾ ਰੀ ਨਾ। ਜਿਨਾਂ ਨਾਲ ਉਨਾਂ ਦੀ ਜੇੜੀ ਜ ਮਾਲ ਆਪਾਂ ਦੇਖੋ ਹੁਨ ਸੂਰਜ ਮਤਲਬ ਜੇੜਾ ਸਵੇਰੇ ਆਪਣਾ ਜੇੜੀ ਮੋਰਨਿੰਗ ਹੁੰਦੀ ਏ। ਕਈ ਬੰਦੇ ਅੰਮ੍ਰਿਤ ਵੇਲੇ ਉੱਠ ਜਾਂਦੇ ਨੇ, ਓਨਾਂ ਦਾ ਨਾ ਬੈਨੀਫਿ ਫਿਟ ਹੁੰਦੇ ਨੇ ਜਲਦੀ ਉੱਠਨ। ਪਤਾ ਕਿ ਸਾਨੂੰ ਸਵੇਰੇ-ਸਵੇਰੇ ਜੇੜਾ ਨੇਚਰ ਹੁੰਦਾ ਨਾ ਸਾਡਾ ਕਾਫੀ ਕਲੀਨ ਹੁੰਦੈ। ਮਤਲ ਜੇੜੀ ਆਕਸੀਜਨ ਹੁੰਦੀ ਕਾਫੀ ਕਲੀਨ ਹੁੰਦੀ ਕਿਉੰਕਿ ਸਵੇਰੇ-ਸਵੇਰੇ ਜੇੜੀ ਫੈਕਰੀਜ਼ ਵਗੈਰਾ ਆਪਨਾ ਇੰਡਸਟਰੀ ਐਰੀਆ ਮਤਲਬ ਸਾਰਾ ਕਲੋਜ ਹੁੰਦਾਏ। ਓਰ ਏਦਾ ਮੰਨ ਲੋ ਆਪਾਂ ਸਵੇਰੇ-ਸਵੇਰੇ ਉੱਠਦੇ ਆ ਕਈ, ਹਾਂਜੀ ਜੇੜੇ ਮਾ
ਸੂਰਜ ਉੱਗਨ ਤੋਂ ਪਹਿਲੇ ਉੱਠਨਾ ਚਾਈਦੈ ਨਾ।
ਹਾਂਜੀ-ਹਨ
ਬੰਦਾ, ਸਵੇਰੇ ਉੱਠ ਕੇ ਨਾ ਧੋ ਕੇ ਐਕਸਰਸਾਈਜ਼ ਵਗੈਰਾ ਕਰੇ ਪ੍ਰੋਪਰ ਫਿਟ ਰੈਂਦਾ ਓਰ ਓ ਤਾਂ ਸਾਰਾ ਦਿਨ ਨਾ ਬੋਤ ਵਧੀਆ ਜਾਂਦਾ ਓਨੂੰ ਲੱਗਦਾ ਹੈ ਕੀ ਪੂਰਾ ਦਿਨ ਮਤਲਬ ਬੋਹਤ ਵੱਡਾ ਐ ਅਗਰ ਬੰਦਾ ਉਠ ਏ ਹੀ ਦਸ ਬਾਰਾਂ ਵਜੇ ਤੁਹਾਨੂੰ ਲੱਗੇਗਾ ਲੈ ਸਾਰਾ ਦਿਨ ਹੀ ਖਰਾਬ ਹੋ ਗਿਆ। ਅੱਧਾ ਦਿਨ ਤੇ ਖਤਮ ਹੀ ਹੋ ਗਿਆ ਬਾਰਾਂ ਵੱਜ ਗਏ। ਤੇ ਸਵੇਰੇ ਉੱਠਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੈਲਥ ਵਾਸਤੇ ਵੀ
ਬਿਲਕੁਲ ਔਰ ਆਪਾਂ ਜਿਹੜਾ ਰਾਤ ਨੂੰ ਖਾਣਾ ਵਗੈਰਾ ਖਾਣੇ ਹਾਂ ਮੰਨਲਓ ਕੋਈ ਆਪਾਂ ਹੈਵੀ ਹੈਵੀ ਖਾਣਾ ਖਾ ਲੈਣੇ ਹਾਂ ਮਤਲਬ ਕੋਈ ਮਤਲਬ ਪੂਰਾ ਤੇਲ ਦਾ ਭੀਜਿਆ ਹੋਇਆ ਖਾਣਾ ਮਤਲਬ ਕੁਛ ਨ ਮਤਲਬ ਬਾਜ਼ਾਰ ਦਾ ਖਾਣੇ ਹਾਂ ਫੇਰ ਉਹਨਾਂ ਕਿ ਸਾਡੀ ਬੋਡੀ ਚ ਨਾ ਆਲਸ ਬਨਿਆ ਰਹਿੰਦਾ ਹੈ। ਸਾਨੂੰ ਨਾ ਉੱਠਣ ਦਾ ਮਨ ਹੀ ਕਰਦਾ ਮੰਨ ਲਓ ਹੁਣ ਸਨ ਮੰਨ ਲਓ ਕੋਈ ਆਪਾਂ ਰਾਤੀ ਕੁਛ ਨ ਖਾਇਆ ਮਤਲਬ ਬਾਜ਼ਾਰ ਦਾ ਖਾਣਾ ਖਾਇਆ ਤੇ ਸਾਨੂੰ ਨਾ ਸਵੇਰ ਤੱਕ ਸੁਸਤੀ ਪਈ ਰਹੇਗੀ ਤੁਹਾਡਾ ਮਨ ਨੀ ਕਰੇਗਾ ਉੱਠਣ ਦਾ ਤੇ ਜਿਹੜੀ ਆਪਣੀ ਬੋਡੀ ਆ ਨਾ ਉਹ ਵੀ ਲੇਜ਼ੀਨੈਸ ਹੋ ਜਾਂਦੀ ਹੈ ਆਪਣਾ ਜਿਹੜਾ ਮਾਈੰਡ ਹੈ ਉਹ ਵੀ ਆਪਣਾ ਲੇਜ਼ੀ ਹੋ ਜਾਂਦਾ। ਕਿਉਂਕਿ ਉਹਦੇ ਚ ਮੰਨ ਲਓ ਆਪਾਂ ਕੋਈ ਵਧੀਆ ਚੀ ਖਾਵਾਗੇ ਮੰਨ ਲਓ ਕੋਈ ਤੁਸੀਂ ਡਾਇਟ ਵਗੈਰਾ ਫੋਲੋ ਕਰੋਗੇ ਜਿਹਨੂੰ ਤੁਹਾਡੀ ਬੋਡੀ ਦੀ ਨਾ ਆਪਣਾ ਬੋਡੀ ਵੀ ਐਕਟਿਵ ਰਹੇਗੀ ਤੇ ਤੁਹਾਨੂੰ ਨੀਂਦ ਵੀ ਘੱਟ ਆਏਗੀ। ਇਹ ਸਾਡੇ ਖਾਣੇ ਦੇ ਉੱਪਰ ਵੀ ਹੈਗਾ ਹੈ ਪਤਾ ਕੀ ਹੁਣ ਜਿਹੜੇ ਮੰਨ ਲਓ ਅੱਜ ਕੱਲ੍ਹ ਮਤਲਬ ਜਿਹੜੇ ਬਚੇ ਅੱਜ ਕੱਲ ਤੁਸੀਂ ਦੇਖਿਆ ਫਾਸਟ ਫੂਡ ਵਗੈਰਾ ਖਾਂਦੇ ਨੇ ਕਿੰਨੇ ਲੇਜ਼ੀ ਹੋਏ ਦੇ ਨੇ ਸਵੇਰੇ ਉੱਠਿਆ ਨੀ ਜਾਂਦਾ ਉਹਨਾ ਕੋਲ ਸਕੂਲ ਕੋਈ ਸਕੂਲ ਵਾਲੇ ਬੱਚੇ ਨੇ ਉਹ ਵੀ ਆਪਣਾ ਪੂਰੇ ਪੂਰੇ ਟਾਈਮ ਤੇ ਉਠ ਉੱਠਦੇ ਨੇ ਅਜ ਕਲ ਦੇ ਦਸ ਮਿੰਟ ਪਹਿਲੇ। ਕਿ ਇੰਨੀ, ਇੰਨੀ ਲੇਜ਼ੀ ਹੋ ਗਈ ਅੱਜ ਕੱਲ ਦੀ ਜਨਰੇਸ਼ਨ।
ਹਾਂ ਕਿਉਂਕਿ ਰਾਤੀ ਉਹ ਲੋਕ ਨਾ ਲੇਟ ਸੋਦੇ ਨੇ ਕਿਉਂਕਿ ਫੋਨ ਚਲਾ ਕੇ ਕਈ ਲੋਕ ਤਾਂ ਸੁਣਦੇ ਟੈਮ ਹੀ ਫੋਨ ਚਲਾ ਕੇ ਹੀ ਸੁਣਦੇ ਹੈ। ਤੇ ਫੇਰ ਜੇ ਲੇਟ ਸੋਣਾ ਹੈ ਤਾਂ ਫਿਰ ਲੇਟ ਹੀ ਉੱਠਣਗੇ ਨਾ।
ਬਿਲਕੁਲ ਜੀ ਬਿਲਕੁਲ।
ਅਲਾਰਮ ਲਗਾ ਕੇ ਸੌਦੇ ਨੇ ਤੇ ਸਵੇਰੇ ਉੱਠ ਕੇ ਨਾ ਸੋਚਦੇ ਨੇ ਅਲਾਰਮ ਅਹ ਮਤਲਬ ਜੱਗੇਗਾ ਤੇ ਫੇਰ ਉੱਠਾਂਗੇ। ਫੇਰ ਉਹੀ ਬੰਦੇ ਨਾ ਸਵੇਰੇ ਅਲਾਰਮ ਬੰਦ ਕਰਕੇ ਫੇਰ ਸੋ ਜਾਂਦੇ ਨੇ। ਇਹਦੇ ਚ ਅਲਾਰਮ ਵੀ ਕੀ ਕਰੇ। ਇਨਾ ਤਗੜਾ ਕੰਫਰਟ ਜ਼ੋਨ ਏ।
ਬਿਲਕੁਲ ਸਹੀ ਗੱਲ ਕੀਤੀ।
ਫੇਰ ਸੋਚਦੇ ਸਾਡਾ ਕੁਛ ਬਣ ਹੀ ਨਹੀਂ ਰਿਹਾ ਅਸੀਂ ਆਪਣੇ ਰੂਲਸ ਦਾ ਖੁਦ ਫੋਲੋ ਕਰਦੇ ਨਹੀਂ ਹੈਗੇ।
ਬਿਲਕੁਲ, ਬਿਲਕੁਲ ਅੱਜ ਕੱਲ ਦੀ ਜਨਰੇਸ਼ਨ ਨੂੰ ਨਾ ਆਪਣਾ ਜਲਦੀ ਉੱਠਣਾ ਚਾਹੀਦਾ ਕਿਉਂਕਿ ਜਲਦੀ ਉੱਠੇਗੀ ਅਗਰ ਦੇਖੋ ਜਿਹੜੇ ਪੁਰਾਣੇ ਟਾਈਮ ਦੇ ਬੰਦੇ ਹੁੰਦੇ ਸੀ ਨਾ ਉਹ ਬਿਨਾਂ ਅਲਾਰਮ ਉੱਠਦੇ ਸੀ ਔਰ ਬੀ ਤੜਕੇ ਉੱਠ ਜਾਂਦੇ ਸੀ ਸਵੇਰੇ ਸਵੇਰੇ ਹੀ
ਹਾਂ।
ਦੇਖ ਲਓ ਨਾ ਕੋਈ ਅਲਾਰਮ ਹੁੰਦਾ ਸੀ ਨਾ ਕੁਛ ਹੁੰਦਾ ਸੀ ਕਿਉਂਕਿ ਉਹ ਜਿਹੜਾ ਡਿਸਿਪਲਨ ਹੁੰਦਾ ਨਾ ਮੰਨ ਲਓ ਸਵੇਰੇ ਮਤਲਬ ਸ਼ਾਮ ਨੂੰ ਸੱਤ ਅੱਠ ਵਜੇ ਸੋ ਜਾਂਦੇ ਸੀਗੇ। ਮੈਕਸੀਮਮ ਔਰ ਸਵੇਰੇ ਆਪਣਾ ਚਾਰ ਪੰਜ ਵਜੇ ਤੜਕੇ ਉੱਠ ਜਾਂਦੇ ਸੀ ਅੰਮ੍ਰਿਤ ਵੇਲੇ। ਕਿਉਂਕਿ ਉਸਦੇ ਜਿਹੜੀ ਜਨਰੇਸ਼ਨ ਸੀ ਉਹ ਨਾ ਟਾਈਮ ਵਧਿਆ ਹੈਗਾ ਜੀ ਪੁਰਾਣਾ ਟਾਈਮ ਹੁਣ ਅੱਜ ਕੱਲ੍ਹ ਤਾਂ ਟੈਕਨੋਲੋਜੀ ਜਿੰਨੀਆਂ ਕਿ ਮ ਬੰਦੇ ਦਾ ਤਾਂ ਮਾਇਂਡ ਹੀ ਆਪਣਾ ਡਿਸਟਰ੍ਰੈਕਟ ਰਹਿੰਦਾ ਹਰ ਕੋਈ ਮਤਲਬ ਫ਼ੋਨ ਵਗੈਰਾ ਦੇਖੋ ਤੁਸੀਂ ਕਿਹਾ ਸਹੀ ਗਿਆ। ਬੱਚਿਆਂ ਨੂੰ ਫੋਨ ਯੂਜ ਬੜੇ ਕਰਦੇ ਨੇ ਅੱਜ ਕੱਲ ਮੰਨ ਲਓ ਸਵੇਰੇ ਉੱਠਦੇ ਨਾਲ ਫੋਨ ਸ਼ਾਮ ਦੁਪਹਿਰੇ ਫੋਨ ਰੋਟੀ ਖਾਂਦੇ ਫੋਨ ਰਾਤ ਨੂੰ ਸੋਣ ਵੇਲੇ ਫੋਨ
ਹਾਂਜੀ ਅੱਜ ਕੱਲ ਲੋਕ ਡਿਸਟਰੈਕਟ ਬਹੁਤ ਜ਼ਿਆਦਾ ਹੈਗੇ ਨੇ। ਸੋਸ਼ਲ ਮੀਡੀਆ ਦੇ ਥਰੂ ਬਹੁਤ ਜ਼ਿਆਦਾ ਡਿਸਟਰ੍ਰੈਕਟ ਮਤਲਬ ਰੀਲਸ ਵਗੈਰਾ ਦੇਖਦੇ ਰਹਿੰਦੇ ਨੇ ਐਵੇਂ ਬੇਫਾਲਤੁ ਟਾਈਮ ਵੇਸਟ ਐਂਟਰਟੇਨਮੈਂਟ ਕਰਦੇ ਨੇ ਬੇਫਾਲਤੂ ਦਾ
ਬਿਲਕੁਲਟੇਨਮੈਂਟ ਵੀ ਇੱਕ ਜਗ੍ਹਾ ਜ਼ਰੂਰੀ ਹੈ ਪਰ ਉਹ ਆਪਣੀ ਅਲਗ ਜਗਾ ਜ਼ਰੂਰੀ ਹੈ ਮੰਨ ਤੁਸੀਂ ਹੁਣਕੋਈ ਕੰਮ ਦੇ ਟਾਈਮ ਆਪਣਾ ਏਟਰਟੇਰਮਟ ਕਰਦੇ ਕੁ ਫੋਨ ਵੇਖਦੇ ਹੋ।
ਛੱਡ ਕੇ ਚਲੋ ਪੜ੍ਹਾਈ ਬਾਅਦ ਚ ਕਰ ਲੈਂਦੀ ਹਾਂ ਪਹਿਲੇ ਫੋਨ ਚਲਾ ਲੈਂਦੀ ਹਾਂ। ਦਸ ਮਿੰਟ ਫੋਨ ਚਲਾ ਲੈਂਦੇ ਆ ਕਦੋਂ ਚਾਰ ਪੰਜ ਘੰਟੇ ਵੇਸਟ ਹੋ ਜਾਂਦੇ ਨੇ ਨਾ। ਪਤਾ ਨਹੀਂ ਲੱਗਦਾ।
ਹਾਂਜੀ। ਹਾਂਜੀ। ਬਿਲਕੁਲ। ਸਹੀ। ਗੱਲ। ਹੈ। ਸਾਨੂੰ। ਆਪਣੇ। ਕੰਮ। ਦੇ। ਟਾਈਮ। ਤੇ। ਤਾਂ। ਕੰਮ। ਕਰਨਾ। ਹੀ। ਚਾਹੀਦਾ। ਰ। ਜਿਹੜਾ। ਮੰਨ। ਲਓ। ਤੁਸੀਂ। ਅਗਰ। ਤੁਹਾਡਾ। ਮ। ਬੰਦੇ ਦਾ ਵੀ ਹੈ ਨਾ ਕੀ ਕੰਮ ਕਰ ਕਰਕੇ ਬੰਦਾ ਬੋਰ ਹੋ ਜਾਂਦਾ ਉਹਦਾ ਥੋੜਾ ਮਾਇੰਡ ਆਪਣਾ ਲੇਜ਼ੀਨੈਸ ਵੀ ਹੋ ਜਾਂਦਾ ਨਾ ਫੇਿਰ ਬੰਦਾ ਥੋੜਾ ਇੰਟਰਟੇਨਮੈਂਟ ਆਪਣਾ ਥੋੜਾ ਪਰਸਨਲ ਯਜ ਬੰਦਾ ਸੋਸ਼ਲ ਮੀਡੀਆ ਵਗੈ ਫੋ ਵਗੈ ਯੂਜ ਕਰੇ ਪਰ ਉਹਦਾ ਵੀ ਇੱਕ ਟਾਈਮ ਹੋਏ ਨਾ ਟਾਈਮ ਬਣਾ ਕੇ ਰੱਖੇ ਕਿ ਬਈ ਅੱਧਾ ਘੰਟਾ ਯੂਜ ਕਰਨਾ ਦਸ ਵੀਹ ਮਿੰਟ ਯੂਜ ਕਰਨਾ ਕਿਉਂਕਿ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਨਾ ਮਤਲਬ ਉਹ ਨੂੰ ਤੁਸੀਂ ਵਾਚਿੰਗ ਟਾਈਮ ਦੇਖੋਗੇ ਨਾ ਕੱਢੋਗੇ ਆਪਣਾ ਸੱਤ ਘੰਟੇ ਅੱਠ ਘੰਟੇ ਨੋ ਘੰਟੇ ਆਪਣਾ ਇਹਨਾ ਦੇ ਫੋ ਚਉਂਦੇ ਚਲਾਂਦੇ ਨੇ ਅੱਜ ਕੱਲ ਤਾਂ ਬੰਦੇ
ਬਿਲਕੁਲ ਇੰਨੇ ਟਾਈਮ ਦੇ ਤਾਂ ਲੋਕ ਜੋਬ ਕਰਦੇ ਨੇ ਸੱਤ ਅੱਠ ਘੰਟੇ ਤਾਂ ਉਹਹੀ ਸੱਤ ਅੱਠ ਘੰਟ ਫੋਨ ਤੇ ਚਲਾ ਰਹੇ ਆ ਨਾ ਸਾਨੂੰ ਉਸ ਫੋਨ ਤੋਂ ਪੈਸੇ ਆ ਰਹੇ ਨੇ ਅਗਰ ਤੇ ਪੈਸੇ ਆ ਰਹੇ ਹੋਣ ਤੇ ਕੋਈ ਗੱਲ ਵੀ ਹੋਵੇ ਬੇਫਾਲਤ ਦਾ ਫੋਨ ਚਲਾ ਰਿਹਾ ਉਹ ਵੀ ਰਿਚਾਰਜ ਕਰਵਾ ਗਿਆ ਤੇ ਰਿਚਾਰਜ ਵੀ ਚਾਰ ਸੌ ਪੰਜ ਸੌ ਦਾ ਹੋ ਰਿ। ਅਗਰ ਉਸ ਵਿਚਾਰ ਤੋਂ ਸਾਨੂੰ ਕੋ ਛਾਂ ਨੀ ਰਿਹਾ ਤਾਂ ਫਿਰ ਕੋਈ ਫਾਇਦਾ ਹੀ ਨਹੀਂੀ ਹੈ। ਹਾਂ ਇੱਕ ਘੰਟਾ ਦੋ ਘੰਟਾ ਚਲਾ ਲੋ ਮੂਵੀ ਵਗੈਰਾ ਵੇਖ ਲੋ ਟੀਵੀ ਚ ਤੇ ਲੋਕ ਬਹੁਤ ਘੱਟ ਚਲਾਉਂਦੇ ਨੇ ਹਨਾ ਫੋਨ ਹੀ ਚਲਾਉਂਦੇ ਨੇ ਪਰ ਜ਼ਿਆਦਾ ਫੋਨ ਚਾਲਾਂ ਬਣ ਜ਼ ਜ਼ਦਾ ਵੀ ਮੈਨੂੰ ਲੱਗਦਾ ਨੁਕਸਾਨ ਹੀ ਹੈਗਾ ਅਗਰ ਤੁਹਾਨੂੰ ਉਸ ਤੋਂ ਪੈਸੇ ਨਹੀਂ ਆ ਰਹੇ
ਬਿਲਕੁਲ ਬਿਲਕੁਲ ਜੀ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਪਤਾ ਕੀ ਅੱਜ। ਅੱਜ ਕੱਲ ਦੀ ਜਹੜੀ ਮੰਨ ਲਓ ਜਨਰੇਸ਼ਨ ਆਪਣਾ ਜਲਦੀ ਵਗੈਰਾ ਉੱਠੇ ਕੇ ਆਪਣਾ ਮਤਲਬ। ਮਤਲਬ ਕਿ ਜਿਹੜੇ ਪੁਰਾਣੇ ਟਮ ਦੇ ਬੰਦੇ ਸੀ ਨਾ ਜਲਦੀ ਉੱਠ ਕੇ ਆਪਣਾ ਦੌੜ ਵਗੈਰਾ ਮਾਰਦੇ ਸੀਗੇ। ਮਤਲਬ ਮਤਲਬ ਰਨਿੰਗ ਵਗੈਰਾ ਕਰਦੇ ਸੀ
ਸਾਰਾ ਦਿਨ ਆਪਣਾ ਡਿਸਾਈਡ ਕਰ ਸਕਦੇ ਹਾਂ ਅਸੀਂ ਨਾ ਸਵੇਰੇ ਉੱਠ ਕੇ ਨਾ ਤੋਂ ਪਹਿਲੇ ਨਾ ਧੋ ਕੇ ਹਨਾ ਫਰੈਸ਼ ਵਗੈਰਾ ਹੋ ਕੇ ਆਪਣਾ ਇੱਕ ਟੂਡੂ ਲਿਸਟ ਬਣਾਈਏ ਕਿ ਪੂਰਾ ਦਿਨ ਹੈਗਾ ਸਾਡੇ ਕੋਲ ਆਪਾਂ ਕੀ ਕੁੱਝ ਕਰ ਸਕਦੇ ਹਾਂ ਆਪਣਾ ਸਵੇਰੇ ਉੱਠ ਕੇ ਗੁਰਦੁਆਰੇ ਵਗੈਰਾ ਜਾ ਕੇ ਹਨਾ ਸਕੂਲ ਜਾਓ ਜਾਂ। ਕੋਲੇਜ ਅਗਰ ਤੁਸੀਂ ਜਾਂਦੇ ਹੋ ਸੈਂਟਰ ਜਾਂਦੇ ਹੋ ਜਾਂ ਕੁਛ ਵੀ ਆਪਣਾ ਇੱਕ ਰੂਟੀਨ ਸੈੱਟ ਕਰੋ। ਕਿ ਮੈ ਇਹ ਸਭ ਕਰਨਾ ਹੈ ਮੈਂ ਹਾਂ ਮੈਂ ਫਰੈਂਡਸ ਨਾਲ ਵੀ ਘੁੰਮਣ ਜਾਣਾ ਵਵੇ ਖਾਣਾ ਪੀਣਾ ਵੀ ਹੈ ਅਤੇ ਮੈਂ ਆਪਣਾ ਸਟੱਡੀ ਵੀ ਕਰੀ ਆ ਜਾਂ ਅਗਰ ਜੋਬ ਕਰਦਾ ਹੈ ਤਾਂ ਜੋਬ ਕਰੀ ਹੈ।
ਬਿਲਕੁਲ-ਬਿਲਕੁਲ ਸਹੀ ਗੱਲ ਆਪਣਾ ਅਗਰ ਆਪਾਂ ਇੱਕ ਟਾਈਮ ਮੈਨੇਜਮੈਂਟ ਆਪਣਾ ਇੱਕ ਟਾਈਮ ਟੇਬਲ ਬਣਾਵਾਂਗੇ ਨਾ ਫਿਰ ਸਾਨੂੰ ਉਹਦੇ ਅਕੋਰਡਿੰਗ ਅਗਰ ਆਪਾਂ ਚੱਲਾਂਗੇ ਅਤੇ ਸਾਡੀ ਜਿਹੜੀ ਆਪਣਾ ਫਿਊਚਰ ਹੈ ਨਾ ਕਾਫ਼ੀ ਸੇਫ ਹੋ ਜਾਏਗਾ ਕਿਉਂਕਿ ਆਪਾਂ ਡਿਸਿਪਲਿਨ ਚ ਰਹਿਣਾ ਸਕ ਜਾਂਗੇ ਅਗਰ ਬੰਦਾ ਡ। ਸਕਨ ਚ ਰਹੇਗਾ ਤੇ ਉਹ ਆਪਣਾ ਹਰ ਚੀਜ਼ ਨੂੰ ਆਪਣਾ ਸਕਸੈਸਫੁਲ ਕਰ ਸਕਦਾ ਹਰ ਚੀਜ਼ ਆਪਣਾ ਕਰੀਅਰ ਬਣਾ ਸਕਦਾ। ਮੰਨ ਲ ਹੁਣ ਕੋਈ ਡਿਸਪਲਿਨ ਚ ਰਹਿ ਕੇ ਆਪਣਾ ਮਤਲਬ ਕੋਈ ਕਿਸੇ ਚੀਜ਼ ਦੇ ਮਤਲਬ। ਕੋਈ ਸਕਿੱਲ ਵਗੈਰਾ ਸਿੱਖਦਾ ਡਿਸਪਲਿਨ 'ਚ ਪੜ੍ਹਾਈ ਵਗੈਰਾ ਕਰਦਾ ਕੋਈ ਕਿਤਾਾਂਗੈਰਾ ਪੜ੍ਹਦਾ ਉਹਦੇ ਨਾਲੋਂ ਉਹ ਕੀ ਹੈ ਨੌਲਜ।
ਰਾਤ ਨੂੰ ਨਾ ਸੋਣ ਤੋਂ ਪਹਿਲੇ ਇਹ ਨੀ ਸੋਚਣਾ ਪਏਗਾ ਕਿ ਅਰੇ ਯਾਰ ਅੱਜ ਦਾ ਦਿਨ ਵੀ ਮੈਂ ਨਾ ਵੇਸਟ। ਟ ਕਰਦਾ
ਬਿਲਕੁਲ-ਬਿਲਕੁਲ।
ਇਹੋ ਜਿਹੀ ਸੋਚਦਾ ਜੋ ਸਵੇਰੇ ਉੱਠਦਾ ਹੀ ਦਸ ਬਾਰਾਂ ਵਜੇ ਵੀ ਜਿਹਨਾਂ ਨੇ ਸਵੇਰੇ ਹੀ ਦਸ ਬਾਰਾਂ ਵਜੇ ਹੁੰਦੀਆਂ।
ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਕੀਤੀ ਤੁਸੀਂ
ਜਿਹੜਾ ਇੱਕ ਰੂਟੀਨ ਫੋਲੋ ਕਰੇਗਾ ਨਾ ਰਾਤੀ ਸੋਣ ਦੇ ਟਾਈਮ ਸੋਣ ਤੋਂ ਪਹਿਲੇ ਆਪਣੇ ਆਪ ਨੂੰ- ਥੈਂਕਫੁਲ ਕਰੇਗਾ ਕਿ ਹਾਂ, ਅੱਜ ਦਾ ਦਿਨ ਮੇਰਾ ਬਹੁਤ ਵਧੀਆ ਗਿਆ। ਕਈ ਲੋਕਾਂ ਨੂੰ ਤੁਸੀਂ ਸੁਣਿਆ ਹੁੰਦਾ ਹੈ ਕਿ ਰਾਤੀ ਆਪਣਾ ਬੈਠਦੇ ਨੇ ਉਹਨਾ ਨੂੰ ਨੀਂਦ ਬਹੁਤ ਵਧੀਆ ਆਉਂਦੀ ਕਿਉਂਕਿ ਉਹਨਾਂ ਨੇ ਨਾ ਆਪਣਾ ਪੂਰਾ ਦਿਨ ਦਾ ਸ਼ਡਿਊਲ ਮੈਨੇਜ ਕੀਤਾ। ਇਸ ਕਰਕੇ ਉਹਨਾਂ ਨੂੰ ਵਧੀਆ ਨੀਂਦ ਆਣਦੀ, ਵਰਨਾ ਕਈ ਲੋਕ ਤੋ, ਗੋਲੀਆਂ ਖਾਂ ਕੇ ਸੌਂਦੇ ਨੇ। ਤੇ ਉਹਨਾਂ ਨੂੰ ਨੀਂਦ ਨੀ ਆਣਦੀ ਕਿਉਂ ਉਸ
' ' ਹਾਂਜੀ, ਬਿਲਕੁਲ ਸਹੀ ਗੱਲ। ਪਰ, ਅੱਜ ਪਤਾ ਕੀ ਐ ਅਗਰ ਆਪਾਂ ਮੰਨ ਲੋ, ਆਪਣਾ ਮਤਲਬ ਸੋਨਾ ਵੀ ਇੱਕ ਜਗ੍ਹਾ ਤੇ ਵਧੀਆ ਹੈਗਾ, ਮਤਲਬ ਨੀਂਦ ਵੀ ਲੈਣੀ ਚਾਹੀਦੀ ਸਾਨੂੰ ਮਤਲਬ ਪਰ ਉਹ ਨਾ ਆਪਣਾ ਟਾਈਮ-ਟੂ- ਟਾਈਮ ਮੰਨ ਲੋ, ਜਿਹੜੇ ਪੁਰਾਣੇ ਟਾਈਮ ਦੇ ਬੰਦੇ ਆਪਣਾ ਅੱਠ- ਨੌਂ ਵਜੇ ਸੌਂ ਜਾਂਦੇ ਸੀ, ਉਹ ਅੱਜ -ਕੱਲ੍ਹ ਆਪਾਂ ਬਾਰਾਂ ਵਜੇ ਸੋਵਾਂਗੇ। ਤੇ ਫਿਰ ਸਾਡੀ ਨੀਂਦ ਕੀ ਪੂਰੀ ਹੋਏਗੀ। ਸਾਡੇ ਮਤਲਬ ਜਿਹੜੇ ਨੌਜ ਦੇ ਮਨ ਲੋ, ਅੱਜ- ਕੱਲ੍ਹ ਜਿਹੜਾ ਯੂ -ਥ ਹੈਗਾ। ਆਪਣਾ ਬਾਰਾਂ-ਬਾਰਾਂ, ਇੱਕ-ਇੱਕ ਵਜੇ ਸੋਣਦਾ ਤਾਨੂੰ ਪਤਾ ਹੀ ਏ। ਫਿਰ ਔ ਦੇਖੋਂ ਆ ਨਾ ਤੁਸੀਂ, ਕਈ ਬੱਚੇ ਅੱਜ ਕੱਲ੍ਹ ਦੇ ਜਿਹਨਾਂ ਦੀ ਗਰੋਥ ਵੀ ਰੁਕ ਜਾਂਦੀ ਕਿਉਂਕਿ ਦੇਖੋਂ ਅਗਰ ਬੌਡੀ ਨੂੰ ਪੂਰੀ ਪ੍ਰੋਪਰ ਸਲੀਪ ਨਹੀਂ ਮਿਲੇ ਬੌਡੀ ਦੇ ਜਿਹੜੇ ਗਰੋਥ ਹੋਰਮੋਨਸ ਏ ਨਾ, ਉਹ ਆਪਣਾ ਬੂਸਟ ਨਹੀਂ ਹੋਣਗੇ ਅਗਰ ਦ ਆਪਾਂ ਅੱਠ ਘੰਟੇ ਸੋਵਾਂਗੇ, ਜਿੰਨਾਂ ਸਾਡੇ ਨਾ ਗਰੋਥ ਹੋਰਮੋਨਸ ਜੀ ਬੂਸਟ ਹੁੰਦੇ ਨੇ। ਸਾਡੀ ਮਤਲਬ ਹੈਲਥ ਵੀ ਵਧੀਆ ਹੋਏਗੀ। ਸ ਸਾਡੇ ਸੌਣ ਨਾਲ ' ' ਦੇਖਿਆ ਹੌਣਾ ਸਾਡਾ ਮਾਈਡ ਜਿਹੜਾ ਡਿਪ੍ਰੈਸ਼ਨ ਤੋਂ ਦੂਰ ਰਹਿੰਦਾ। ਸਾਨੂੰ ਸੁੱਤੇ ਪਤਾ ਤੇ ਲੱਗਦਾ ਨਾ ਸਾਨੂੰ ਕਿ ਹੋ ਰਿਹਾ, ਸਾਡੀ ਦੁਨੀਆਂ ਦੇ ਆਸ-ਪਾਸੇ ਕਿ ਹੋ ਰਿਹਾ? ਇੱਕ ਹੈ ਸਾਡਾ, ਮਾਇੰਡ ਆਪਣਾ ਸਲੀਪ 'ਚ ਰਹੇਗਾ। ਸਾਡਾ ਮਾਇੰਡ ਵੀ ਨਾ ਆਪਣਾ ਡਿਪਰੈਸ਼ਨ ਤੋਂ ਦੂਰ ਰਹੇਗਾ, ਬਿਲਕੁਲ। ਮਾਇੰਡ ਸਾਡਾ ਕਲੀਨ ਹੋਏਗਾ, ਸ਼ਾਂਤ ਹੋਏਗਾ। ਦੇਖੋ
ਹਾਂ, ਆਪਾਂ ਮੈਡੀਟੇਸ਼ਨ ਵੀ ਕਰ ਸਕਦੇ ਹਾਂ, ਹੈਨਾ। ਪਾਠ ਕਰ ਸਕਦੇ ਆ, ਸਵੇਰੇ ਉੱਠ ਕਿ ਗੁਰਦੁਆਰੇ ਜਿਵੇਂ ਆਪਾਂ ਜਾਂਦੇ ਹੀ ਆਂ, ਹੈਨਾ?
ਅੱਜ- ਕੱਲ੍ਹ ਤੇ ਕੋਈ ਵਿਰਲੇ-ਵਿਰਲੇ ਬੰਦੇ ਹੀ ਕਰਦੇ ਨੇ। ਆਪਣਾ ਮਤਲਬ
ਆਪਣੇ ਮਾਇੰਡ ਨੂੰ ਅ ਸਾਨੂੰ ਰਿਲੈਕਸ ਕਰਨਾ ਪਏਗਾ ਨਾ, ਜਿਹਦੇ ਲਈ ਆਪਾਂ ਮੈਡੀਟੇਸ਼ਨ ਐ ਐਕਸਰਸਾਈਜ਼ ਕਰ ਸਕਦੇ ਆਂ, ਯੋਗਾ ਕਰ ਸਕਦੇ ਆਂ। ਜਿਹਦੇ ਲਈ ਨਾ, ਸਾਡੇ ਦਿਨ ਦੀ ਸ਼ੁਰੂਆਤ ਹੀ ਬਹੁਤ ਜ਼ਿਆਦਾ ਵਧੀਆ ਹੋਏਗੀ। ਕਿਤਾਬ ਪੜ੍ਹ ਸਕਦੇ ਆਂ। ਤੇ ਪੂਰਾ ਦਿਨ ਸਾਡਾ ਬਹੁਤ ਵਧੀਆ ਜਾਏਗਾ। ਟਾਈਮ 'ਤੇ ਆਪਣਾ ਬ੍ਰੇਕਫਾਸਟ ਤੇ ਟਾਈਮ 'ਤੇ ਲੰਚ, ਟਾਈਮ 'ਤੇ ਡਿਨਰ ਕਰਨਾ।
ਬਿਲਕੁਲ ਹੈ। ਸਾਨੂੰ ਇੱਕ ਦਿਨ 'ਚ ਪਤਾ ਨੀ ਲੱਗਿਆ ਪਰ ਸਾਡਾ ਜਿਹੜਾ ਐ ਇੱਕ ਦਿਨ ਆਏਗਾ ਨਾ ਫਿਰ। ਇੱਕ ਦਿਨ ਤਾਂ ਪਤਾ ਲੱਗੇਗਾ, ਸਾਡੀ ਐ ਜ਼ਲਦੀ ਉੱਠਣ ਦੀ ਸਲੀਪ ਬਿਲਕੁਲ ਬਿਲਕੁਲ। ਬਿਲਕੁਲ, ਆਪਾਂ ਦੇਖੋਂ ਹੁਣ ਆਪਾਂ ਸੱਤ ਦਿਨ ਕੋਈ ਅੱਜ -ਕੱਲ ਕਹਿੰਦੇ ਨੇ ਵੀ -ਇੱਕੀ ਦਿਨ ਦੌੜ ਮਾਰੋਗੇ। ਇੱਕ ਮੰਨ ਲੋ ਤੁਸੀਂ ਕੋਈ ਵੀ ਚੀਜ਼ ਲਗਾਤਾਰ ਇੱਕੀ ਦਿਨ ਕਰੋ ਤੁਸੀਂ ' ' ਆਪਣੇ ਆਪ ਕਰੋਗੇ। ਥੋਡਾ ਖ਼ੁਦ ਮਨ ਕਰੇਗਾ। ਅਗਰ ਦੇਖੋਂ ਆਪਾਂ ਜਲਦੀ ਉੱਠੇ, ਮਤਲਬ ਜਲਦੀ ਸੌਵਾਂਗੇ ਤੇ ਜਲਦੀ ਉੱਠਾਂਗੇ ਤੇ ਸਾਡੀ ਬੌਡੀ ਵੀ ਨਾ ਸਾਡਾ ਬਿਲ ਸਾਨੂੰ, ਹਾਂਜੀ।
ਉੱਠਾਂਗੇ। ਜੇ ਸੌਂ ਹੀ ਬਾਰਾਂ ਵਜੇ ਰਹੇ ਆਂ, ਤੇ ਫਿਰ ਸਵੇਰੇ ਬਾਰਾਂ ਵਜੇ ਹੀ ਉੱਠਾਂਗੇ ਨਾ।
ਬਿਲਕੁਲ-ਬਿਲਕੁਲ ਸਹੀ। ਕਿਉਂਕਿ ਦੇਖੋਂ ਅੱਜ- ਕੱਲ੍ਹ' ਅੱਠ, ਹਾਂਜੀ।
ਸੋ, ਮੰਨ ਲੋ ਰਾਤੀ ਦਸ ਵਜੇ ਸੌਂ ਜਾਓ ਤੇ ਸਵੇਰੇ ਪੰਜ-ਛੇ ਵਜੇ ਉੱਠ ਜੋ।
ਬਿਲਕੁਲ ਸਹੀ ਗੱਲ ਐ। ਅੱਠ ਘੰਟੇ ਦੀ ਸਲੀਪ ਤਾਂ ਕਾਫ਼ੀ ਜ਼ਰੂਰੀ ਏ।
ਠੀਕ ਆਂ, ਅੱਠ ਘੰਟੇ ਦੀ ਨੀਂਦ ਵੀ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਏ। ਮੈਕਸੀਮੰਮ ਅੱਠ ਘੰਟੇ ਦੀ ਬੰਦੇ ਨੂੰ ਸਲੀਪ ਕਰਨੀ ਚਾਹੀਦੀ ਹੈ। ਪਰ ਇਹ ਨਹੀਂ ਐ, ਮੰਨ ਲਓ ਤੁਸੀਂ ਦਸ-ਦਸ ਘੰਟੇ, ਬਾਰਾਂ-ਬਾਰਾਂ ਘੰਟੇ ਸੌਂਦੇ ਪਏ ਓ। ਤੁਹਾਡਾ ਰੁ ਰੁਟੀਨ ਹੀ ਨੀ ਐ ਕੋਈ ਸੌਣ ਦਾ। ਪਰ ਐ, ਜਿਹੜੀ ਚੀਜ਼ ਹੈ ਨਾ ਫਿਰ ਐ ਚੀਜ਼ ਤਾਂ ਗਲਤ ਹੈਗੀ ਏ।
ਇਨਸਾਨ ਹੋ ਗਿਆ ਨਾ, ਜਿਹੜਾਅੱਠ -ਦੱਸ, ਬਾਰਾਂ- ਬਾਰਾਂ ਘੰਟੇ ਸੋਂ ਰਿਹਾ ਏ।
ਹਾਂਜੀ-ਹਾਂਜੀ, ਬਿਲਕੁਲ।
ਫਿਰ ਓ ਬੰਦੇ ਨੂੰ ਤੇ ਫੈਟ ਚੜ੍ਹ ਜੇਗਾ ਹੈਨਾ।
ਹਾਂਜੀ-ਹਾਂਜੀ। ਚਲੋ, ਚੰਗਾ ਲੱਗਿਆ ਜੀ, ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ ਜੀ। ' '
ਠੀਕ ਹੈ ਜੀ, ਸਤਿ ਸ਼੍ਰੀ ਅਕਾਲ।